ਸਤਿ ਸ੍ਰੀ ਅਕਾਲ ਜੀ। ਹੋਰ ਦਸੂ ਕਿਵੇਂ ਉਹ।
ਵਧੀਆ- ਵਧੀਆ, ਤੁਸੀਂ ਦੱਸੋ।
ਬਸ ਵਧੀਆ ਕੀ ਕਰਦੇ ਪਏ ਹੋ।
ਕੁਛ ਨੀ ਬਸ ਬੈਠੀ ਸੀ ਤੁਸੀਂ ਦੱਸੋ।
ਬਸ ਅਸੀਂ ਵੇਲੇ ਹੁਣੇ ਸੌਂ ਕੇ ਉਠੇ ਆ, ਹੁਣੇ ਲਾਈਟ ਆਈ ਆ।
ਅੱਛਾ ਠੀਕ ਹੈ। ਹੋਰ ਮੌਸਮ ਕਿਵੇਂ ਤੁਹਾਡੇ।
ਹ। ਮੌਸਮ ਗਰਮੀ ਬਹੁਤ ਹੈ, ਵੈਸੇ ਤਾਂ ਹਨੇਰੀ ਵੀ ਚੱਲ ਰਹੀ ਆ। ਪਰ ਗਰਮੀ ਲੱਗ ਰਹੀ ਉਹਦੇ ਵਿੱਚ ਵੀ।
ਅੱਛਾ, ਸਾਡੀ ਤਾਂ ਧੁੱਪ ਨਿਕਲੀ ਹੋਈ ਆ।
ਅੱਛਾ -ਅੱਛਾ, ਹੋਰ ਦੱਸੋ ਤੁਸੀਂ ਬਾਹਰ। ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਪਸੰਦ ਕਰਦੇ ਹੋ ਕਿ ਘਰ ਦੀਆਂ।
ਵੈਸੇ ਮੈਂ ਪਹਿਲਾਂ ਤਾਂ ਬਾਹਰ ਦੀਆਂ ਚੀਜ਼ਾਂ ਬਹੁਤ ਖਾਂਦੀ ਸੀ। ਪਰ ਹੁਣ ਨੀ। ਮਤਲਬ ਮੈਂ ਇੱਕ -ਡੇਢ ਸਾਲ ਤੋਂ ਘਰ ਦੀਆਂ ਚੀਜ਼ਾਂ ਜ਼ਿਆਦਾ ਖਾਂਦੀ ਹਾਂ। ਮਤਲਬ ਬਾਹਰ ਦੀਆਂ ਵੀ ਖਾ ਲੈਂਦੀ ਹਾਂ, ਹਨਾ। ਪਰ ਮਤਲਬ ਜੇ ਕਤੇ ਵਾਲਾ ਹੀ ਜੀ ਕਰੇ। ਸਿਰਫ ਤਾਂ ਨਹੀਂ -ਨਹੀਂ।
ਠੀਕ ਹੈ ਠੀਕ ਘਰ ਵਿੱਚ ਵੈਸੇ ਤਾਂ। ਹੋ ਜ -ਜ ਆਪਾਂ ਕ ਬਣਾ ਹਨਣਾ। ਉਹ ਮਤਲਬ ਵਧੀਆ ਹੁੰਦੀਆਂ ਨੇ। ਠੀਕ ਹਾਂਜੀ।
ਪੀਜ਼ਾ ਹੋ ਗਿਆ ਹਨਾ, ਤਾਂ ਉਹ ਆਪਾਂ ਘਰੇ ਬਣਾ ਸਕਦੇ ਹਾਂ।
ਹਾਂਜੀ। ਨਹੀਂ ਬਣਾ ਤਾਂ ਆਪਾਂ ਸਾਰੀਆਂ ਚੀਜ਼ਾਂ ਸਕਦੇ ਦੇਖੋ ਹਨਾ। ਬਾਕੀ ਐਵੇਂ ਹੁੰਦਾ ਕਿ ਅ ਅੱਜ ਕੱਲ ਦੇ ਲੋਕ ਨਾ ਖੇਚਲ ਨਹੀਂ ਜਿਆਦਾ ਕਰਨਾ ਚਾਹੁੰਦੇ।
ਹਾਂਜੀ ਹਾਂ ਉਹੀ ਗੱਲ ਆ ਨਾ ਲੋਕਾਂ ਨੂੰ ਐਵੇਂ ਵੀ ਔਨਲਾਈਨ ਔਡਰ। ਕਰ ਦਿੰਨ ਆਂ, ਤੇ ਦਸ ਮਿੰਟ ਤੇ ਬਸ ਜੋ ਜੀ ਕਰਦਾ ਮੰਗਵਾ ਲੈਂਦੇ ਆਂ ਬਸ।
ਪਰ ਦੇਖੋ ਬਾਹਰਲੀਆਂ ਚੀਜ਼ਾਂ ਵਿੱਚ ਖਾਣ ਨੂੰ ਆਪਣਾ ਕਿਨੂੰ ਨੁਕਸਾਨ ਹੁੰਦਾ ਹਨਾ।
ਹਾਂਜੀ -ਹਾਂਜੀ, ਹੁਣ ਬਹੁਤ ਔਖਾ ਮਤਲਬ ਘਰੇ ਹੀ ਬਣਾ ਸਕਦੇ ਹਾਂ ਆਪਾਂ ਸਾਰੀਆਂ ਚੀਜ਼ਾਂ। ਚੀਜ਼ਾਂ ਜੇ ਬਣਾਉਣੀਆਂ ਹੋਣ ਆਪਾਂ ਪਰ ਬਸ ਉਹੀ ਹੈ ਨਾ ਆਲਸੀ ਹੋ ਗਿਆ ਆਪਾਂ।
ਇਹ ਤਾਂ ਹੈ।
ਐਫਡ ਨਹੀਂ ਲਾਉਣਾ ਚਾਹੁੰਦੇ ਆਪਾ, ਖਾਣਾ ਤਾਂ ਸਾਰੇ ਚਾਹੁੰਦੇ ਨੇ ਮਤਲਬ ਇਹ ਹੁੰਦਾ ਵੀ ਮਿਲਿਆ ਬਣਿਆ ਬਣਾਇਆ ਮਿਲ ਜਾੇ ਬਸ।
ਹਾਂਜੀ- ਹਾਂਜੀ। ਇਹ ਤਾਂ ਹੈ। ਪਰ। ਫਿਰ ਵੀ ਮੁਕਾਬਲੇ ਜਿਵੇਂ ਕਿ ਬਾਹਰੋਂ ਮਤਲਬ ਕਿ ਆਪਾਂ ਕੋਈ ਚੀਜ਼ ਖਾਂਦੇ ਹਾਂ। ਉਹਦੇ ਨਾਲ ਆਪਣੇ ਮਤਲਬ ਕਿ ਪਾਚਨ ਸ਼ਕਤੀ ਵਿੱਚ ਕਿੰਨਾ ਅਸਰ ਪੈਂਦਾ ਹੈਨਾ
ਹੁਣ ਤੁਸੀਂ ਐ ਦੇਖ ਲੋ ਬਾਹਰੋਂ ਆਪਾਂ ਕੋਈ ਵੀ ਚੀਜ਼ ਖਾਂਦੇ ਹਾਂ, ਉਹਦੇ ਚ ਮੈਦਾ ਹੀ ਹੁੰਦਾ ਗਾ ਹਰ ਇੱਕ ਚੀਜ਼ ਚ ਮੈਦਾ ਹੁੰਦਾ, ਉਹ ਤਾਂ ਆਪਣੀ ਸਿਹਤ ਲਈ ਉਹੀ ਹਾਨੀਕਾਰਕ ਐ।
ਪਰ ਮੈਦੇ ਨੂੰ ਪਹੁੰਚਾਉਣ ਵਿੱਚ ਦੇਖਲੋ ਕਿੰਨੀ ਆਪਾਂ ਮਤਲਬ ਕਿ ਟਾਈਮ ਕਿੰਨਾ ਲੱਗਦਾ ਕਿਉਂਕਿ ਇੱਕਦਮ ਸਿੰਪਲ ਆਟੇ ਦੀ ਰੋਟੀ ਖਾਣਾ ਆਪਾਂ ਹਨਾ ਉਹ ਮਤਲਬ ਕਿ ਛੇਤੀ ਪਾਚ ਜਾਂਦੀ ਆ। ਹਾਂਜੀ ਹਾਂਜੀ ਕਿਉਂਕਿ ਜੇ ਦੇਖਲੋ ਆਪਾਂ ਉਹਨੂੰ ਚੁੱਪੜ ਕੇ ਖਾਂਦੇ ਆਂਗੇ ਤੁਸੀਂ ਦੇਖਲੋ ਉਹਦੇ ਚੋਪੜੀ ਰੋਟੀ ਤੇ ਅੰਨ ਚੋਪੀ ਰੋਟੀ ਆਪਾਂ ਜੇ ਪਾਣੀ ਚ ਵੀ ਪਾ ਦਾਂਗੇ ਨਾ ਜਿਹੜੀ ਅੰਨ ਚੋਪੀ ਰੋਟੀ ਤੇਊ ਛੇਤੀ ਗੱਲ ਜੂਗੀ ਚੋਪੜੀ ਰੋਟੀ ਉਵੇਂ ਦੀ ਉਵੇਂ ਪਈ ਰਹੇਗੀ
ਹਾਂਜੀ ਹਾਂ ਉਹੀ ਤਾਂ ਗੱਲ ਆ। ਨਾਲੇ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ। ਵੀ ਉਹ ਚੀਜ਼ ਆਪਣੇ ਲਈ ਨੁਕਸਾਨਦਾਇਕ ਹਨਾ ਆਪਾਂ ਫਿਰ ਵੀ ਖਾਂਦੇ ਹਾਂ
ਹਾਂਜੀ-ਹਾਂਜੀ ਇਹ ਤਾ ਹੈ। ਪਰ ਦੇਖੋ ਵੈਸੇ ਦੇਖਿਆ ਜਾਵੇ ਤਾਂ ਇਹ ਇੱਕ ਜੀਵ ਦਾ ਸਵਾਦ ਹੈਗਾ ਹਨਾ।
ਹਾਂ ਮੈਨੂੰ ਐਂ ਲੱਗਦਾ ਜਦੋਂ ਤੁਸੀਂ ਜਾਦਾ ਖਾ ਲੈਂਦੇ ਹੋ ਹਨਾ। ਫਿਰ ਇੱਕ ਟਾਈਮ ਤੋਂ ਬਾਅਦ ਤੁਹਾਨੂੰ ਰਿਲਾਇਜ਼ ਹੋਣ ਲੱਗ ਜਾਂਦਾ ਵੀ ਜਿ ਮੈਂ ਪੈਲਾਂ ਬੋਤ ਖਾਂਦੀ ਹੁੰਦੀ ਸੀ ਹਨਾ। ਫਿਰ ਮੈਨੂੰ ਵੀ ਐਂ ਹੋਇਆ ਵੀ ਨਾ ਯਾਰ ਫਿਰ ਮੇਰਾ ਆਪ ਹੀ ਜੀਅ ਉਤਰ ਗਿਆ ਓ ਚੀਜ਼ਾਂ ਤੋਂ ਜਿ ਮਲੇਜ ਕੁਰਕਰੇ ਮੈਂ ਨੀ ਖਾਂਦੀ ਹੈਗੀ ਬਾਰ ਦੀ ਚੀਜ਼ ਮੈਂ ਬਹੁਤ ਘੱਟ ਖਾਂਦੀ ਹਾਂ। ਫਿਰ ਪਰ ਐਵੇਂ ਹੁੰਦਾ ਨਾ ਵੀ ਕਾਫੀ ਟਾਈਮ ਵੱਧ ਕਦੇ ਜੀਅ ਕਰ ਆਉਂਦਾ। ਫਿਰ ਉਧ ਤਾਂ ਖਾ ਲਈ ਦੀ ਆ ਕਿਉਂਕਿ ਆਪਾਂ ਵੀ ਇਨਸਾਨ ਹ ਹਨਾ ਕਿਸੇ ਚੀਜ਼ ਲਈ ਜੀ ਤਾ ਆਪਣਾ ਕਰੀ ਸਕਦਾ ਗਾ।
ਹਾਂਜੀ-ਹਾਂਜੀ ਬਿਲਕੁਲ
ਹਾਂਜੀ ਹਾਂ।
ਹਾਂ ਮੈਨੂੰ ਇਹ ਲੱਗਦਾ ਵੀ ਚੱਲ ਜੇ ਤੁਹਾਡਾ ਜੀਅ ਕਰਦਾ ਹਨਾ ਤਾਂ ਤੁਸੀਂ ਘਰੇ ਬਣਾ ਲੋ ਜੇ ਤੁਹਾਡੇ 'ਚ ਚਲੋ ਕਦੇ ਬਾਹਰ ਜਾਦਾ ਹੀ ਜੀਅ ਕਰਦਾ ਤਾਂ ਕਦੇ ਬਾਰੋਂ ਮੰ ਲੋ ਵੈਸੀਂ ਜਾਦਾ ਪ੍ਰੈਫਰ ਕਰੋ ਵੀ ਤੁਸੀਂ ਘਰੇ ਹੀ ਬਣਾ ਲੋ।
ਪਰ ਓ ਤਾਂ ਇਹ ਬਣਾ ਕੇ ਸਿਖਾਈਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਵਧੀਆ ਹੋ ਜਾਂਦਾ ਵਾ।
ਹਾਂਜੀ-ਹਾਂਜੀ
ਜਿਵੇਂ ਕਿ ਦੇਖੋ ਮੋਲ ਅੱਜ ਕੱਲ੍ਹ ਸਭ ਤੋਂ ਜਾਦਾ ਚੱਲਦੇ ਪਏ ਆ ਹਨਾ। ਉਹਦੇ ਨਾਲ ਮਤਲਬ ਕਿ ਐਂਵੇ ਹੁੰਦਾ ਵਾ। ਵੀ ਓ ਅਪਾ ਖਾ ਤਾਂ ਲੈਂਨਦੇ ਆਂ ਬਾਦ ਵਿੱਚ ਆਪਾਂ ਨੂੰ ਤਕਲੀਫ਼ ਆਉਂਦੀ ਹੈ ਓ ਵੀ ਛੇਤੀ ਪਚਦੇ ਨੀ ਗੇ। ਤੇ ਉਹਦੇ 'ਚ ਸਾਰਾ ਕੁ ਮੈਦਾ ਹੁੰਦਾ ਜਿਹੜੀ ਓ ਸਬਜ਼ੀਆਂ ਦੇ ਵਿੱਚ ਪਾਈਆਂ ਹੁੰਦੀਆਂ ਆਪਾਂ ਨੂੰ ਉਹਦੇ ਬਾਰੇ ਵੀ ਨਈ ਕੁੱਛ ਪਤਾ ਹੁੰਦਾ। ਵੀ ਓ ਕਿਵੇਂ ਦੀ ਕਿਵੇਂ ਨਹੀਂ ਸਾਫ ਸੁਥਰੀਆਂ ਕਿ ਨਈ ਪਰ ਜੇ ਉਹੀ ਚੀਜ਼ ਆਪਾਂ ਘਰੇ ਬਣਾਣੇ ਹਾਂ ਆਪਾਂ ਕਿੰਨੀ ਸਾਫ਼ ਸੁਥਰੇ ਤਰੀਕੇ ਨਾਲ ਬਣਾਉਣੇ ਹਨ।
ਉਹੀ ਤਾਂ ਗੱਲ ਹੈ ਨਾਲੇ ਤੁਸੀਂ ਐਂ ਦੇਖੋ ਜੇ ਆਪਾਂ ਪਨੀਰ ਵੀ ਯੂਜ ਕਰ ਰਏ ਤਾਂ ਆਪਾਂ ਘਰੇ ਬਣਾਉਣੇ ਆ ਪਨੀਰ ਵੀ
ਆਪਾਂ ਬਾਜ਼ਾਰੋਂ ਨੀ ਲੈ ਕੇ ਆਉਂਦੇ। ਬਾਜ਼ਾਰ ਵਾਲਾ ਪਨੀਰ ਵੈਸੇ ਵੀ ਉਨਾ ਟੇਸਟੀ ਨਈ ਹੁੰਦਾ ਜਿੰਨਾ ਆਪਣਾ ਘਰ ਆਲਾ ਪਨੀਰ ਟੇਸਟੀ ਹੁੰਦਾ।
ਇਸ ਲਈ ਦੇੇਖਿਆ ਜਾਵੇ ਤਾਂ ਆਪਾਂ ਨੂੰ ਮਤਲਬ ਕਿ ਜਾਦਾਤਰ ਹਨਾ ਘਰ ਦੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਹਨ। ਤੇ ਹੋਰ ਵੀ ਮਤਲਬ ਸਰੀਰ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ।
ਹਾਂਜੀ ਹਾਂ ਇਹ ਤਾ ਹੈ। ਪਰ ਆਪਾਂ ਓ ਨੂੰ ਉਹੀ ਗੱਲਾਂ ਨਾ ਆਪਾਂ ਨੂੰ ਜੀਵ ਦਾ ਸਵਾਦ ਪਿਆ ਹੋਇਆ ਆਪਾਂ ਨੂੰ ਘਰਾਂ ਦੀ ਸਵਾਦ ਵੀ ਨੀ ਲੱਗਦੀ ਬਾਰਲੀ ਚੀਜ਼ ਪਤਾ ਨੀ ਕਿਉਂ ਜਾਦੀ ਸਵਾਦ ਲੱਗਦੀ ਆ।
ਪਰ ਦੇਖੋ ਬਾਰਲੀਆਂ ਚੀਜ਼ਾਂ ਵਿੱਚ ਨਾ ਦੇਖਿਆ ਜਾਵੇ ਤਾਂ ਮਸਾਲੇ ਐਵੇਂ ਦੇ ਪਾਏ ਹੁੰਦੇ ਆ ਹਨਾ। ਵੀ ਬੰਦਾ ਆਪ ਖਿੱਚਿਆ ਜਾਂਂਦਾ ਉਸ ਚੀਜ਼ ਵੱਲ
ਹੂੰ ਪਰ ਵੈਸੇ ਜੇ ਤੁਸੀਂ ਦੇਖੋ ਤਾਂ ਜੇ ਤੁਸੀਂ ਲਗਾਤਾਰ ਦੋ ਤਿੰਨ ਦਿਨ ਬਾਰ ਦਾ ਕੁੱਛ ਖਾ ਲੋ ਨਾ ਤੀਜੇ ਚੌਥੇ ਦਿਨ ਤੁਹਾਡਾ ਜੀਅ ਨਈ ਕਰਦਾ ਬਾਰ ਦਾ ਖਾਣ ਨੂੰ
ਹਾਂਜੀ-ਹਾਂਜੀ ਇਹ ਤਾ ਹੈ।
ਖਾਲੀ ਇੰਨੇ ਜ਼ਿਆਦਾ ਹੁੰਦੇ ਆ, ਉਹੀ ਉਹ ਤੋਂ ਬਾਅਦ ਜੀਅ ਨੀ ਕਰਦਾ ਹੈਗਾ, ਉਹਦ ਤੋਂ ਬਾਅਦ ਐ ਹੁੰਦਾ ਵੀ ਘਰਦਾ ਕੁੱਛ ਮਿਲ ਜੇ ਖਾਣ ਨੂੰ। ਚ' ਸਿੰਪਲ ਦਾਲ ਰੋਟੀ ਹੀ ਮਿਲ ਜੇ। ਹੁਣ, ਤੁਸੀਂ ਦੇਖੋ ਜਦੋਂ ਆਪਾਂ ਬਾਹਰ ਕਿਤੇ ਘੁੰਮਣ ਜਾਂਦੇ ਹਾਂ, ਹਨਾ? ਤਿੰਨ ਚਾਰ ਦਿਨ ਆਪ ਉਹੀ ਬਾਹਰ ਵਾਲੀਆਂ ਚੀਜ਼ਾਂ ਖਾਂਦੇ ਰਹਿਣੇ ਆ ਗੇ। ਪਰ ਫਿਰ ਘਰੇ ਆ ਕੇ ਆਪਾਂ ਨੂੰ ਰੋਟੀ ਕਿੰਨੀ ਸਵਾਦ ਲੱਗਦੀ ਹੈ। ਨਾਲੇ ਸਿ
ਹਾਂਜੀ-ਹਾਂਜੀ ਇਹ ਤਾਂ ਹੈ।
ਗੱਲ ਆ ਵੀ ਘਰ ਦੀ ਚੀਜ਼ ਤਾਂ ਘਰ ਦੀ ਹੁੰਦੀ ਆ।
ਹਾਂਜੀ। ਫਿਰ ਵੈਸੇ ਵੀ ਦੇਖੋ ਆਪਾਂ ਘਰੇ ਦੁੱਧ, ਦਹੀਂ, ਲੱਸੀ ਹਨਾ। ਘਰੇ ਬਣਾਉਂਦੇ ਆ ਉਹਦੇ ਚ' ਆਪਾਂ ਨੂੰ ਕਿੰਨੀ ਤਾਕਤ ਮਿਲਦੀ ਹੈ, ਫਿਰ ਜਿਹੜੀ ਬਾਹਰੋਂ ਲੈ ਕੇ ਆਉਂਦੇ ਆ ਉਹਦੇ ਵਿੱਚ ਕਿੰਨੀ ਪੈਕਟਾਂ ਵਗੈਰਾ ਚ' ਬੰਦ ਹੁੰਦੀਆਂ ਉਹ, ਉਹਦੇ ਵਿੱਚ ਆਪਾਂ ਨੂੰ ਪਤਾ ਨਹੀਂ ਨਾ ਹੁੰਦਾ ਮੇਰੇ ਕੋਲ ਟਾਈਮ ਤੋਂ ਚੀ ਬਣਦਾ।
ਹੁਣ ਤੁਸੀਂ ਦੁੱਧ ਦੀ ਗੱਲ ਲੈ ਲਓ, ਜਿਹੜਾ ਪੈਕੇਟ ਵਾਲਾ ਦੁੱਧ ਹੁੰਦਾ ਹਨਾ। ਉਹਦੇ ਚ' ਕੈਮੀਕਲ ਪਾਉਂਦੇ ਆ, ਵੀ ਤਾਂ ਕਿ ਉਹ ਛੇਤੀ ਖ਼ਰਾਬ ਨਾ ਹੋਵੇ।
ਹਾਂਜੀ-ਹਾਂਜੀ।
ਚਾਹੇ ਆਪਾਂ ਮਹਿੰਗੀ ਲੈ ਲਈਏ, ਪਰ ਉਹ ਉਹਦੇ ਚ' ਨਾ ਥੋੜ੍ਹੀ ਪ੍ਰੋਟੀਨ ਮਿਲਦਾ, ਆਪਾਂ ਨੂੰ ਜਿੰਨਾ ਆਪਾਂ ਨੂੰ ਘਰਾਂ ਦੁੱਧ ਚ' ਮਿਲਦਾ।
ਜ
ਬਾਹਰ ਦੇ ਤਾਂ ਚੇ' ਆਪਾਂ ਕੁਛ ਵੀ ਲੈ ਲਈਏ, ਹਰੇਕ ਚੀਜ਼ ਚ ਮਿਲਾਵਟ ਹੈਗੀ ਹੋਈ ਹੈਗੀ ਆ। ਕਿਸੇ ਚ' ਥੋੜੀ, ਕਿਸੇ ਚ' ਜ਼ਿਆਦਾ।
ਹਾਂਜੀ। ਇਹ ਤਾਂ ਹੈ।
ਹਮ, ਹਾਂਜੀ।
ਜਾਵੇ ਤਾਂ ਹਨਾ ਮਤਲਬ ਕਿ ਆਪਾਂ ਨੂੰ ਸਭ ਤੋਂ ਬਹੁਤ ਜ਼ਿਆਦਾ ਤਾਂ ਕਰਦੀ ਚ' ਪਿੰਡਾਂ ਵਿੱਚ ਸ ਵੈਸੇ ਇਹ ਚੀਜ਼ ਜ਼ਿਆਦਾ ਆ। ਵਗੈਰਾ ਹੋ ਗਿਆ ਹਨਾ?
ਹਾਂਜੀ-ਹਾਂਜੀ।
ਸਾਰੇ
ਤੁਸੀਂ ਐਂ ਵੀ ਦੇ ਖੋ ਬਾਹਰ ਤਾਂ ਈ ਤੂੰ ਜੇ ਆਪਾਂ ਬਟਰ ਲੈਂਦੇ ਹਾਂ, ਨਾ ਜਮੀ ਇੰਨਾ ਕੁ ਬਟਰ ਦਸ ਰੁਪਏ ਦਾ ਦਿੰਦੇ ਨੇ।
ਹਾਂਜੀ।
ਤੇ ਆਪਾਂ ਪਿੰਡ ਵਾਲਿਆਂ ਨੂੰ ਕਿੱਥੇ ਉ ਨਾਲ ਸਰਦਾ ਨਾ ਤਾਂ ਆਪਾਂ ਦੋ ਬੁਰਕੀਆਂ ਚ' ਖਾ ਜਾਂਦੇ ਹਾਂ।
ਹਾਹਾ, ਹਾਂਜੀ-ਹਾਂਜੀ ਇਹ ਤਾਂ ਹੈ।
ਉਹ ਤੇ ਗੱਲਾਂ ਆ, ਨਾਲੇ ਓਨਾਂ ਸਵਾਦ ਨੀ ਹੁੰਦਾ ਹੈਗਾ।
ਹਮ-ਹਮ, ਜਿਹੜਾ ਆਪਾਂ ਸ਼ਹਿਰੋਂ ਚੀਜ਼ ਲਿਆਉਦੇ ਹਾਂ, ਦੇਖੋ ਉਹਦੇ ਚ ਸਵਾਦ ਵੀ ਵੱਖਰਾ ਹੁੰਦਾ ਜਿਹੜੀ ਆ ਉਹ ਉਹਦਾ ਸਵਾਦ ਵੱਖਰਾ ਹੁੰਦਾ।
ਹਾਂਜੀ-ਹਾਂਜੀ, ਇਹ ਤਾਂ ਹੈ।
ਤੁਸੀਂ ਦੱਸੋ ਬਾਹਰੋਂ
ਹਾਂਜੀ ਕੀ ਕਿਹਾ? ਉੱਚੀ ਬੋਲੋ, ਆਵਾਜ਼ ਨੀ ਆ ਰਹੀ ਤੁਹਾਡੀ।
ਮੈਂ ਕਿਹਾ ਤੁਸੀਂ ਬਾਹਰਲੀਆਂ ਚੀਜ਼ਾਂ ਮਤਲਬ ਕੀ ਘਰ ਦੇ ਸਾਰੇ ਪਰਿਵਾਰ ਰਲ ਕੇ ਬਾਹਰੀਆਂ ਚੀਜ਼ਾਂ ਜਿਆਦਾ ਖਾਂਆਂ ਹੋ ਕੇ ਘਰ ਦੀਆਂ?
ਵੈਸੇ ਅਸੀਂ ਜਿਆਦਾ ਘਰ ਦੀ ਹੀ ਖਾਂਦੇ ਹਾਂ। ਮਤਲਬ, ਇਹ ਹੁੰਦਾ ਨਾ ਵੀ ਕਦੇ ਭਾਵਾਂ ਮਹੀਨੇ ਡੇਢ ਮਹੀਨੇ ਬਾਅਦ ਜ਼ਿਆਦਾ ਜੀਅ ਕਰੇ ਹਨਾ।
ਹਾਂਜੀ।
ਕਦੀ ਬਹੁਤ ਰੇਅਰ ਆ ਵੀ ਅਸੀ ਜੇ ਅਸੀਂ ਬਾਜ਼ਾਰ ਵੀ ਜਾਂਦੇ ਹਾਂ ਨਾ ਤਾਂ ਅਸੀਂ ਨੀ ਅਨਹੈਲਦੀ ਕੁਛ ਵੀ ਖਾਂਦੇ। ਅਸੀਂ ਜੂਸ ਹੀ ਪੀ ਕੇ ਆਉਣੇ ਆਂ ਬਸ।
ਠੀਕ ਹੈ ਜੀ।
ਹਾਂਜੀ ਹਾਂ।
ਫਰੂਟਸ।
ਬਾਕੀ ਹਨਾ ਆਪਦਾ, ਉਹ ਹੁੰਦਾ ਨੇਚਰ ਹੁੰਦਾ ਨਾ, ਸਾਰੀ ਫੈਮਲੀ ਦਾ, ਜਿਵੇਂ ਸਾਡੇ ਸਾਰੀ। ਅਣ ਹੈਲਦੀ ਖਾ ਕੇ ਕੋਈ ਖੁਸ਼ ਨੀ ਗਾ।
ਅੱਛਾ ਜੀ।
ਮਤਲਬ ਜ਼ਿਆਦਾ ਪ੍ਰੈਫਰੈਂਸ ਉਹੀ ਦਿੰਦੇ ਨੇ ਗੇ ਸਾਰੇ ਹੀ। ਵੀ ਹੈਲਦੀ ਖਾਈਏ ਆਪਾਂ, ਪਰ ਇਹ ਹੁੰਦਾ ਵੀ ਚਲੋ ਹਨਾ ਜੀ ਤਾਂ ਕਰਦੇ ਹੀ ਹੁੰਦਾ। ਜਦੋਂ ਕਦੇ ਜੀਅ ਕਰੇ, ਬਾਹਲਾ ਜੀਅ ਕਰੇ ਫਿਰ ਖਾ ਵੀ ਆਈਦਾ।
ਇਹ ਤੇ ਹੈ ਚਲੋ ਆਪਾਂ ਐ ਨਹੀਂ ਕਹਿੰਦੇ ਵੀ। ਖਾਓ ਨਾ ਖਾਓ ਵੀ ਬਾਹਰਲੀਆਂ ਚੀਜ਼ਾਂ ਚਲੋ ਬਾਹਰਲੀਆਂ ਚੀਜ਼ਾਂ ਵੀ ਖਾਣ ਵਾਸਤੇ ਬਣਿਆ ਨੇ ਨਾ।
ਨਹੀਂ ਬਾਹਰਲੀਆਂ ਚੀਜ਼ਾਂ ਵੀ ਬਹੁਤ ਵਧੀਆ ਹੁੰਦੀਆਂ ਨੇ, ਜਿਵੇਂ ਉਹ ਸੈਲਡ ਹੁੰਦਾ।
ਹਾਂਜੀ।
ਉਹ ਬਹੁਤ ਟੇਸਟੀ ਹੁੰਦਾ ਗਾ।
ਹਾਂਜੀ ਹਾਂਜੀ।
ਮਤਲਬ ਚਲੋ ਜੂਸ ਪੀ ਆਓ। ਚਲੋ ਕਦੇ। ਮਾੜਾ ਮੋਟਾ ਤਲਿਆ ਫਲਿਆ ਵੀ ਖਾਣਾ ਚਾਹੀਦਾ, ਚਲੋ ਮਾੜਾ ਮੋਟਾ ਤਾਂ। ਇਹ ਤਾਂ ਜ਼ਿੰਦਗੀ ਦਾ ਕੀ ਪਤਾ ਲੱਗਦਾ, ਜ਼ਿੰਦਗੀ ਵੀ ਤਾਂ ਜਿਉਣੀ ਆਂ।
ਹਾਂਜੀ ਇਹ ਤਾਂ ਹੈ।
ਹਾਂਜੀ ਚਲੋ ਜ਼ਿਆਦਾ ਆਪਣਾ ਆਪਦੀ ਹੈਲਥ ਵੱਲ ਧਿਆਨ ਦਿਓ ਪਰ। ਐਵੇਂ ਵੀ ਨੀ ਵੀ ਜੇ ਥੋੜਾ ਜੀਅ ਕਰ ਰਿਹਾ ਤਾਂ ਜਮਾਂ ਹੀ ਨਾ ਖਾਓ ਚਲੋ ਕਦੇ ਕਦਾਈ ਥੋੜਾ ਬਹੁਤਾ। ਚੱਲ ਜਾਂਦਾ, ਪਰ ਆਪਾਂ ਐ ਕਹਿੰਦੇ ਹਾਂ ਵੀ, ਜਿਹੜੇ ਡੇਲੀ ਖਾਂਦੇ ਨੇ ਹਨਾ। ਉਹ ਗ਼ਲਤ ਗੱਲ ਆ।
ਹਾਂਜੀ ਹਾਂਜੀ ਕਿਉਂਕਿ ਨਾਲੇ ਦੇਖੋ ਆਪਾਂ ਨੂੰ ਪਤਾ ਵੀ ਹੈ, ਵੀ ਉਸ ਚੀਜ਼ ਦੇ ਆਪਾਂ ਨੂੰ ਨੁਕਸਾਨ ਵੀ ਹੋ ਸਕਦੇ ਆ। ਹੂੰ। ਪਰ ਫੇਰ ਵੀ ਆਪਾਂ ਡੇਲੀ ਡੇਲੀ ਉਹੀ ਚੀਜ਼ ਖਾ ਰਹੇ ਹਾਂ। ਫਿਰ ਤਾਂ ਉਹ ਗ਼ਲਤ ਗੱਲ ਆਪਣੇ ਵਾਸਤੇ ਆ ਨਾ।
ਹਾਂ ਉਹੀ ਤੇ ਗੱਲ ਆ, ਉਹੀ ਗੱਲ ਆ ਨਾ ਵੀ ਆਪਾਂ ਨੂੰ ਜੀਭ ਦਾ ਸਵਾਦ ਜ਼ਿਆਦਾ। ਉੱਤੇ ਰੱਖਦੇ ਹਾਂ ਆਪਾਂ ਵੀ ਨਾ ਆਹ ਚੀਜ਼ ਆਪਾਂ ਨੂੰ ਸਵਾਦ ਲੱਗਦੇ ਆ। ਖਾ ਲੈਂਦੇ ਹਾਂ ਕੁੱਛ ਨੀ ਹੁੰਦਾ, ਕਿਹੜਾ ਕੁੱਛ ਹੁੰਦਾ ਇਹਦੇ ਨਾਲ, ਆਪਾਂ ਐਂ ਕਹਿ ਦਿੰਦੇ ਹਾਂ।
ਹਾਂਜੀ।
ਤਾਂ ਹੀ ਆ ਫਿਰ ਜਦੋਂ ਆਪਾਂ ਬਿਮਾਰ ਹੋ ਜਾਂਦੇ ਆਂ ਨਾ ਫੇਰ ਆਪਾਂ ਨੂੰ ਹੁੰਦਾ।
ਬਾਕੀ ਜੋ ਦੇਖੋ ਆਪਾਂ ਸੈਲਡ ਵਗੈਰਾ ਖਾਂਦੇ ਹਾਂ, ਆਪਾਂ ਨੂੰ ਐ ਨੀ ਪਤਾ ਹੁੰਦਾ ਉਹਨਾਂ ਨੇ ਸਬਜ਼ੀ। ਜਾਂ ਸੈਲਡ 'ਚ ਜੋ ਆਪਾਂ ਸਬਜ਼ੀਆਂ ਪਾਈਆਂ ਹਨਾ, ਕਿੰਨੇ ਕੁ ਟਾਈਮ ਤੋਂ ਲਿਆ ਕੇ ਰੱਖੀਆਂ। ਅੱਗੇ ਅਗਰ ਉਹੀ ਸ਼ੈਲਡ ਆਪਾਂ। ਘਰੇ ਬਣਾ ਕੇ ਖਾਂਦੇ ਹਾਂ। ਉਹਦੇ 'ਚ ਮਤਲਬ ਕਿ ਆਪਾਂ ਸਾਫ਼ ਸੁਥਰਾ ਧੋ ਸਵਾਰ ਕੇ ਬਣਾਉਂਦੇ ਹਾਂ।
ਜੀ ਹਾਂ। ਇਹ ਤਾਂ ਹੈਗਾ ਉਹੀ ਗੱਲ ਆ ਜਾਂਦੀ ਨਾ ਬਾਹਰਲਾ ਤਾਂ ਕੁਛ ਵੀ ਖਾ ਲਈਏ। ਪਰ ਆਪਾਂ ਨੂੰ ਨਹੀਂ ਨਾ ਪਤਾ ਵੀ ਹਨਾ ਉਹ ਸਾਫ਼ ਸਫ਼ਾਈ ਦਾ ਬਹੁਤ ਰੇਅਰ ਹੈ। ਕੋਈ ਕੋਈ ਰੱਖਦਾ ਗਾ ਸਾਫ਼। ਸਫ਼ਾਈ ਕੋਈ ਕੋਈ ਤਾਂ ਬਿਲਕੁਲ ਹੀ ਨਹੀਂ ਰੱਖਦਾ।
ਹਾਂਜੀ ਚਲੋ ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਓਕੇ ਸਤਿ ਸ਼੍ਰੀ ਅਕਾਲ ਜੀ।